ਸਤਿ ਸ੍ਰੀ ਅਕਾਲ ਜੀ, ਸਤ ਸ੍ਰੀ ਅਕਾਲ ਜੀ, ਹਾਂਜੀ ਕੀ ਹਾਲ- ਚਾਲ ਹੈ ਜੀ? ਵਧੀਆ ਜੀ ਵਧੀਆ ਤੁਸੀਂ ਸੁਣਾਓ? ਬਸ ਸਭ ਵਧੀਆ ਜੀ, ਹੋਰ ਕੀ ਕਰ ਰਹੇ ਸੀ, ਬਸ ਹੁਣ ਨਾਸ਼ਤਾ ਕਰਨ ਲੱਗੀ ਸੀ ਤੁਹਾਡਾ ਹੋ ਗਿਆ ਨਾਸ਼ਤਾ ਨਾਸ਼ਤਾ ਨਹੀਂ, ਅਜੇ ਤਾਂ ਬਣਾਉਣਾ ਹੈਗਾ ਹੈ, ਅਜੇ ਤਾਂ ਬਣਾਇਆ ਹੀ ਨਹੀ। ਕਿਉਂ ਤੁਸੀਂ ਆਪ ਬਣਾਉਂਦੇ ਹੋ? ਨਹੀਂ- ਨਹੀਂ ਵਾਈਫ ਹੈਗੀ ਹੈ, ਵਾਈਫ ਹੀ ਕਰਦੀ ਹੈ ਸਾਰਾ। ਅੱਛਾ -ਅੱਛਾ, ਮੈਂ ਹੈਲਪ ਕਰਾ ਦਿੰਦਾ ਥੋੜੀ -ਬਹੁਤ। ਏ ਤੇ ਜ਼ਰੂਰੀ ਹੈ ਦੇਖੋ ਹੈਲਪ ਕਰਨ ਦੀ ਜ਼ਰੂਰੀ ਹੁੰਦੀ ਵਾਈਫ ਦੀ ਸਪੋਰਟ ਕਰੋਗੇ ਤੇ ਵਧੀਆ ਰਹਿੰਦਾ ਨਾ। ਉਹਨੂੰ ਵੀ ਹ ਸਪੋਰਟ ਮਿਲਦੀ ਹੈ। ਸਾਨੂੰ ਵੀ ਵਧੀਆ ਲੱਗਦਾ ਹੈਲਪ ਕਰਕੇ। ਉਈ ਨਾ ਬੱਚੇ ਵੀ ਹੈਗੇ ਨੇ ਛੋਟੇ ਨੇ ਤੇ ਫੇਰ ਉਹ ਤੰਗ ਕਰਦੇ। ਮ ਛੋਟੇ ਬੱਚੇ ਨੇ, ਇਸ ਕਰਕੇ ਹੈਲਪ ਕਰਾਉਣੀ ਪੈਦੀ ਕਿੰਨੇ ਛੋਟੇ ਬੱਚੇ ਤੁਹਾਡੇ। ਮੇਰੀ ਦੋ ਕੁੜੀਆਂ ਹੈਗੀ ਹੈ, ਇੱਕ ਡੇਢ ਸਾਲ ਦੀ ਇੱਕ ਪੰਜ ਸਾਲ ਦੀ ਐ। ਅੱਛਾ- ਅੱਛਾ ਬਹੁਤ ਛੋਟੇ ਬੱਚੇ ਦੇ ਫਿਰ ਛੋਟੇ ਬੱਚਿਆਂ ਨਾਲ ਵਾਈਫ ਵੀ ਹੈਲਪ ਕਰਾਉਣੀ ਕੰਮ ਕੰਮ ਕਰਨ ਵਿੱਚ ਫਿਰ ਵਧੀਆ ਰਹਿੰਦਾ ਹੈਸਬੈਂਡ ਸਪੋਰਟ ਕਰੇ ਨਾ।
ਹਾਂਜੀ -ਹਾਂਜੀ ਉਹੀ ਉਹ ਤੰਗ ਕਰਦੇ ਨੇ ਫੇਰ ਇਸ ਕਰਕੇ ਥੋੜ੍ਹੀ ਹੈਲਪ ਕਰਨੀ ਪੈਂਦੀ ਹੈ। ਹ
ਬਹੁਤ ਜ਼ਰੂਰੀ ਹੈ ਜੀ ਇਹ, ਕਹਿੰਦਾ ਦੇਖੋ ਜਿਵੇਂ ਸਾਥੀ ਐ ਬਸ ਆਪਣੀ ਅਹ ਅਸੀਂ ਹੁਣੇ ਬਸ ਰੋਟੀ ਬ ਬਸ ਖਾਣ ਲੱਗੇ ਹਾਂ, ਹਲੇ। ਰਾਜਮਾਂਹ ਬਣਾਏ ਸੀ। ਅਹ ਕੱਲ ਤੇ ਉਹੀ ਰੋਟੀਆਂ ਨਾਲ ਖਾਵਾਂਗੇ, ਤੁਸੀਂ ਦੱਸੋ ਕੀ ਬਣਦਾ ਪਿਆ। ਅਸੀਂ ਛੋਲੇ ਕੱਲ ਛੋਲੇ ਬਣਾਏ ਸੀ। ਅੱਜ ਸੋਚ ਰਿਹਾ ਦੁਪਹਿਰੇ ਰਾਜਮਾ ਚਾਵਲ ਬਣਾ ਲੈ। ਕਿਆ ਬਾਤ ਹੈ। ਅੱਸੀ ਵੀ ਆ ਜਾਂਦੇ ਹਾਂ ਫਿਰ। ਆ ਜੋ ਆ ਜੋ ਜੀ ਵੈਲਕਮ ਐ ਹਾਂ ਹਾਂ ਪੁੱਹਚ ਜਾਂਗੇ ਜਲਦੀ ਜਲਦੀ।
ਹੋਰ ਵੈਸੇ ਠੀਕ ਚੱਲ ਰਿਹਾ। ਬਿਜਨਸ ਵਗੈਰਾ
ਹਾਂਜੀ ਕੰਮ ਕਜ ਥੋੜ੍ਹਾ ਠੀਕ ਚਲ ਰਿਹਾ ਲੇਕਿਨ ਥੋੜੀ ਮਾਰਕਿਟ ਅੱਜਕੱਲ ਡਾਊਨ ਹੈਗੀ ਬਸ। ਥੋੜਾ। ਮੈਂ ਤਾਂ ਵੈਸੇ ਡਾਊ ਕੰਮ ਕਰ ਤੇ ਵੈਸੇ ਵੈਸੇ ਤੇ ਮਤਲਬ ਮਾਰਕੀਟ ਤੇਜ਼ ਚੱਲਦੀ ਹੈ ਰੇਟ ਵਧ ਨੇ ਲੇਕਿਨ ਕੰਮ ਕਰ ਥੋੜ੍ਹਾ ਜਿਹਾ ਲੇ। ਅ ਡਾਊਨ ਚੱਲ ਰਿਹਾ।
ਮਾਰਕੀਟ ਤੇ ਡਾਊਨ ਹੀ ਹੈ ਅੱਜ ਕੱਲ ਨਾ ਸਾਰੇ ਹੀ ਹਰ ਪਾਸੇ ਆਹੀਓ ਹਾਲ ਐ ਸੇਮ।
ਹਮ। ਤੁਸੀਂ ਕੀ ਕਰਦੇ ਹਾਂਜੀ। ਤੁਸੀਂ ਕੀ ਕੰਮ ਕਰਦੇ ਹੋ ਵੈਸੇ।
ਮੈਂ ਬੈਂਕ ਈਚ ਆਂ।
ਅੱਛਾ ਬੈਂਕ। ਸਰਕਾਰੀ ਜੋਬ ਲੱਗੀ ਤੁਹਾਡੇ ਬੈਂਕ ਇੰਚ ਨਹੀ ਨਹੀ ਪ੍ਰਾਈਵੇਟ ਹੈਗੀਵੇ ਅੱਛਾ ਪ੍ਰਾਈਵੇਟ ਬੈਂਕ ਈਚ ਹੈਗੀ ਏ ਅੱਛਾ। ਹਾਂਜੀ ਹਾਂਜੀ ਅੱਛਾ ਬੈਂਕਿੰਗ ਸੈਕਟਰ ਇੰਚ ਈ ਆ ਵੈਸੇ ਹੁਣ ਤੇ ਚਲੋ। ਬਸ ਉਹ ਕੰਮ ਹੁੰਦਾ ਨੇ ਟਾਰਗੇਟ ਵਗੈਰਹਾ ਹੁੰਦੇ ਨੇ ਵੀ ਹਾਂ ਇਨੇ। ਅਕਾਊਂਟ ਖੋਲ ਏਦਾਂ ਦਾ ਹੁੰਦਾ ਹੈ ਕੰਮ ਖਾਤੇ ਖੋਲਣੇ। ਹਾਂ ਉਹ ਸਾਰਾ ਹੀ ਹੁੰਦਾ ਬੈਂਕ ਵਿਚ ਤੇ ਉਹੀ ਜੋਬ ਐ ਸਾਡੀ ਓਪਰੇਸ਼ਨ ਦਾ ਕੰਮ ਹੈ ਵੈਸੇ। ਮੇਰਾ ਉਪਰਸ਼ਨ ਹੈਗਾ ਵੇ ਕੱਲ। ਓ ਤੇ ਕਰਨਾ ਹੀ ਪੈਂਦਾ ਸੇਲ੍ਸ ਦਾ ਤੇ। ਟਾਰਗੇਟ ਹੁੰਦਾ ਹੀ ਐ ਸਾਰਾ। ਉਹ ਕਾਰਜ ਸਾਰੇ ਕਰਨੇ ਪੈਣੇ ਹੁਣ ਬੈਂਕ ਦਾ ਕੰਮ ਹੀ ਇਹੀ ਹੈ ਹੁਣ। ਖਾਤੇ ਖੋਲਣੇ ਤੇ ਮੇਨ ਤੇ ਖਾਤੇ ਦੇ ਹੁੰਦੇ ਨੇ ਬੈਂਕ ਵਿੱਚ। ਖਾਤੇ ਹੋਣਗੇ ਲੋਨ ਹੋਏਗਾ। ਤਾਂ ਹੀ ਬੈਂਕ ਚ ਕਮਾਏਗੀ ਨਾ ਮੇਨ ਤੇ ਉਹੀ ਹੈ। ਪਹਿਲੇ ਕਸਟਮਰ ਨੂੰ ਮਤਲਬ ਜੋੜਨਾ ਪੈਂਦਾ ਹੈ ਉਹਦਾ। ਅਊਂਟ ਓਪਨ ਕਰੋ। ਤਾਂ ਫਿਰ ਕਸਟਮਰ ਆ ਕੇ ਟ੍ਰਾਂਜੈਕਸ਼ਨ ਕਰੇਗਾ ਤੇ ਹੋਰ ਪ੍ਰੋਡਕਟ ਵਿਕਣਗੇ ਬੈਂਕ। ਬਿਲਕੁਲ ਬਿਲਕੁਲ ਐਈ ਹੈ। ਲੇਕਿਨ ਉੱਥੇ ਵੀ ਉਹੀ ਨਾ ਹਰ ਜਗ੍ਹਾ ਉਹੀ ਹਾਲ ਹੈ ਅਸੀਂ ਜਿਵੇਂ ਕਸਟਮਰ ਕੋਲ ਜਾਂਦੇ ਹਾਂ ਹ। ਕੋਈ ਇਹੀ ਕਹਿੰਦਾ ਬਈ ਮਾਰਕੀਟ ਡਾਊਨ ਹੈ। ਕਿਉਂਕਿ ਕੰਮ ਹੈਗਾ ਹੀ ਨੀ ਮਾਰਕੀਟ। ਤੇ ਸਰਕਾਰੀ ਬੈਂਕਾਂ ਚ ਵੀ ਇਹੀ ਕਿ ਸਰਕਾਰੀ ਬੈਂਕ ਹੁੰ ਸਰਕਾਰੀ ਦਾ ਵੀ ਹੁਣ ਪਹਿਲੇ ਨੀ ਹੁੰਦਾ ਸੀ ਹੁਣ ਸਰਕਾਰੀ ਦਾ ਵੀ ਇਹਹੀ ਹਿਸਾਬ ਕਿ। ਉਹ ਵੀ ਰਾਤ ਤੱਕ ਬੈਠਦੇ ਨੇ ਉਹਨਾਂ ਦੇ ਵੀ ਮਤਲਬ ਟਾਰਗੇਟ ਆਉਂਦੇ ਨੇ ਬ। ਹਾਂਜੀ ਕਿ ਮ ਕੱਲ ਮੈਂ ਗਿਆ ਸੀ ਮੈਂ ਸੱਤ ਵਜੇ ਗਿਆ ਸੀ ਸਾਢੇ ਛੇ ਸੱਤ ਵਜੇ। ਤੇ ਬੈਂਕ ਖੁੱਲੇ ਸੀ ਮੈਂ ਕਿਹਾ ਐ ਕੀ ਹਿਸਾਬ ਏ ਕਈ ਮਤਲਬ ਪ੍ਰਾਈਵੇਟ ਤੇ ਖੁੱਲੇ ਹੋਏ ਸੀ। ਤੇ ਨਿੱਜੀ ਬੈਂਕ ਜਿਹੜੇ ਨਿੱਜੀ ਬੈਂਕ ਦੇ ਖੁਲੇ ਸੀ ਸਾਰੇ ਤੇ ਆਈ ਸੀ ਸੀ ਬੈਂਕ। ਹੋ ਗਿਆ ਹੋਰ ਵੀ ਦੋ ਤਿੰਨ ਬੈਂਕ ਦੇਖੇ ਸੀ ਸਾਢੇ ਛੇ ਸੱਤ ਵਜੇ ਵੀ ਖੁੱਲ੍ਹੇ ਮੈਂ ਕਿਹਾ। ਵੈਸੇ ਮਤਲਬ ਅੱਧਾ ਸ਼ਟਰ ਬੰਦ ਰੱਖਦੇ ਨੇ ਵੀ ਕੋਈ ਆਏ ਨਾ ਅੰਦਰ ਆਪਣੇ ਕਾਰਜ ਕਰਦੇ ਰਹਿੰਦੇ ਨੇ। ਉਹ ਜੀ ਬੈਂਕ ਤੇ ਹੈ ਤੇ ਚਾਰ ਵਜੇ ਆਪਣਾ ਬੰਦ ਕਰ ਦਿੰਦੇ ਨੇ ਸ਼ਟਰ। ਹਮ ਅੱਧਾ ਸ਼ਟਰ ਬੰਦ ਹੁੰਦਾ ਹੈ ਲੇਕਿਨ ਜਿਹੜਾ ਸਟਾਫ ਹੈ ਉਹ ਰਾਤ ਤੱਕ ਬੈੰਦਾ ਐ। ਮੈਂ ਆਪ ਡੇਲੀ ਦੇ ਐ ਆਠ ਨੋ ਵਜੇ ਜਾਂਦੇ ਨੇ ਹਮ
ਐ ਹੈਗੈ
ਸੁੰਦਰ ਰੰ ਹੋਰ ਤੁਸੀ ਸੁਣਾਓ ਅੱਜ ਆਓਗੇ ਗੁਰਦੁਆਰੇ। ਗੁਰਦੁਆਰੇ ਹਾਂ ਦੇਖਨੇ ਆ ਅੱਜ ਅੱਜ ਪਾਠ ਰੱਖੇ ਹੋਏ ਨੇ ਕੱਲ ਭੋਗ ਪੈਨੇ ਪਾਠ ਦਾ। ਤੇ ਨਾ ਆਪਣਾ ਚੱਲਦੇ ਪਏ ਨੇ ਕੱਲ ਜਿਵੇਂ ਸ਼ਹੀਦੀ ਪੁਰਬ ਐ ਨਾ। ਤੇ ਸਮਾਗਮ ਹੁੰਦੇ ਰਹਿੰਦੇ ਨੇ।
ਹਾਂ, ਉਹੀ ਇੱਥੇ ਵੀ ਉਹੀ ਚੱਲ ਰਿਹਾ।
ਹੂੰ, ਬਹੁਤ ਵਧੀਆ, ਦੇਖੋ ਇਹ ਵੀ ਜ਼ਰੂਰੀ ਐ ਬੱ ਬੱਚਿਆਂ ਨੂੰ ਨਾ ਜੋੜਨਾ ਚਾਹੀਦਾ ਵੀ ਇਤਿਹਾਸ ਨਾਲ, ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਸਾਡਾ ਵਿਰਸਾ ਕਿ ਹੋ ਜਾਵੇ ਅਸੀਂ ਸਾਡਾ ਵੰਸ਼ ਕਿਵੇਂ, ਸਾਡੇ ਗੁਰ ਪਾਤਸ਼ਾਹ ਕਿਵੇਂ- ਕਿਵੇਂ ਸਾਨੂੰ ਜੀਵਨ ਬਖਸ਼ਿਆ ਨਾ। ਤੇ ਬੱਚਿਆਂ ਨੂੰ ਜੋੜਦੇ ਰਹਾਂਗੇ, ਤਾਂਹੀ ਅੱਗੇ ਬੱਚਿਆਂ ਨੂੰ ਪਤਾ ਲੱਗੇਗਾ, ਨਾਲ ਸਾਡਾ ਇਤਿਹਾਸ ਕੀ ਐ। ਉਹ ਵੀ ਤਾਂਹੀ ਜੁੜਨਗੇ ਉਹ। ਹਾਂ ਇਹ ਚੀਜ਼ ਜ਼ਰੂਰੀ ਏ, ਹੁਣੇ ਇਹਨਾਂ ਨੂੰ ਦੱਸਣਗੇ, ਤਾਂ ਹੀ ਇਹਨਾਂ ਨੂੰ ਅੱਗੇ ਜਾ ਕੇ ਸਮਝ ਆਏ ਮੈਂ ਆਪ ਇਹਨਾਂ ਨੂੰ ਲੈ ਕੇ ਜਾਣਾ। ਸਰਹੰਦ ਲੈ ਕੇ ਗਿਆ ਸੀ ਪਿੱਛੇ, ਬਿਲਕੁਲ ਬਹੁਤ ਵਧੀਆ ਵਾ, ਮੈਂ ਇਹਨਾਂ ਨੂੰ ਸਾਰਾ ਦਿਖਾਇਆ ਬਈ
ਐਹ ਦੀਵਾਰ
ਦੀਵਾਰਾਂ ਵਿਚ ਕਿਵੇਂ ਉਹਨਾਂ ਨੂੰ ਚਿਨਾਇਆ ਸੀ ਛੋਟੇ ਸਾਹਿਬਜ਼ਾਦਿਆਂ ਨੂੰ, ਹੂੰ। ਨਾਲੇ ਨਾ ਅੱਜ-ਕੱਲ ਬੱਚਿਆਂ ਨੂੰ ਪੰਜਾਬੀ ਤੋਂ ਵੀ ਅ ਦੂਰ ਹੋਈ ਜਾ ਰਹੇ ਨੇ ਬੱਚੇ, ਘਰਾਂ ਚ ਵੀ ਨਹੀਂ ਬੋਲਦੇ। ਸਕੂਲਾਂ ਚ ਨਹੀਂ ਬੋਲਦੇ, ਹੁਣ ਸਾਡੀ ਫਰਜ਼ ਹੈਗਾ, ਉਹਨਾਂ ਨੂੰ ਸਿਖਾਣਾ।
ਇੱਥੇ ਵੀ ਹੁਣ ਇਹੀ ਏ, ਮੇਰੀ ਸ਼ਿੱਦਤ ਹੁਣ ਜਾਂਦੀ ਐ ਸਕੂਲ, ਤੇ ਉਹਦਾ ਸਬਜੈਕਟ ਹੈਗਾ ਇੱਕ ਪੰਜਾਬੀ ਦਾ ਅਲੱਗ, ਤੇ ਉਹਦੇ ਚ ਉਹਨੂੰ ਊੜਾ ਐੜਾ ਸਾਰਾ ਸਿਖਾ ਰਹੇ ਨੇ।
ਅਲੱਗ ਸਬਜੈਕਟ ਦਿੱਤਾ ਹੋਇਆ, ਜ਼ਰੂਰੀ ਐ ਨਾ। ਲੇਕਿਨ ਪੰਜਾਬ ਦੇ ਕਈ ਖਿੱਤਿਆਂ ਵਿੱਚ ਤੇ ਅੱਜ-ਕੱਲ੍ਹ ਪੰਜਾਬੀ ਵੀ ਨਹੀਂ ਬੋਲੀ ਜਾਂਦੀ, ਚੰਡੀਗੜ੍ਹ ਵਰਗੀਆਂ ਜਗ੍ਹਾ ਤੇ ਅੱਜ ਅੱਜ-ਕੱਲ ਪੰਜਾਬੀ ਦਾ ਐਨਾ ਪ੍ਰਚਾਰ ਨਈ ਐ, ਅੱਜ-ਕੱਲ ਵੇਖ ਰਿਹਾਂ ਹੁਣ ਹਿੰਦੀ ਚੱਲ ਰਹੀ ਏ। ਬਿਲਕੁਲ- ਬਿਲਕੁਲ। ਪੰਜਾਬੀ ਧੀਰੇ-ਧੀਰੇ ਲੋਕ ਕਿ ਭੁਲਦੇ ਜਾ ਰਹੇ ਨੇ, ਬਟ ਇਹ ਹੈਗਾ ਕਿ ਜਿੰਨਾ ਦੋ ਤੁਸੀਂ ਕਰੋਗੇ ਆਗੇ ਪ੍ਰਮੋਟ, ਤੇ ਉਹਨਾ ਹੀ ਲੋਕੀ ਲੋਕ ਸਿੱਖਣਗੇ। ਬਿਲਕੁਲ- ਬਿਲਕੁਲ, ਉਹ ਸਾਡੇ ਉੱਪਰ ਅਸੀਂ ਕਿੰਨਾ ਪ੍ਰਚਾਰ ਪ੍ਰਸਾਰ ਕਰਦੇ ਹਾਂ।
ਹੂੰ, ਉਹ ਚੀਜ਼ਾਂ ਜ਼ਰੂਰੀ ਏ।
ਕਿਉਂਕਿ ਮੈਂ ਤੇ ਕਹਿੰਦਾ ਬਈ ਤੁਸੀਂ ਪਾਠ ਵੀ ਕਰਦਾ ਬੰਦਾ, ਅਗਰ ਉਹਨੂੰ ਅਗਰ ਨਹੀਂ ਆਂਦੀ ਪੰਜਾਬੀ। ਬਿਲ ਬਸ ਧੀਰੇ- ਧੀਰੇ ਇਕ ਵਾਰੀ ਸ਼ੁਰੂ ਕਰੋ, ਬਿਲਕੁਲ ਦੇਖੋ ਸ਼ੁਰੂ ਕਰਕੇ ਹੀ ਹੈ, ਸ਼ੁਰੂ ਕਰਕੇ ਹੀ ਕੁਛ ਨਾ ਕੁਝ ਬੰਦਾ ਪੁੱਛ ਦਵੇ, ਹੁਣ ਅਸੀਂ ਦੇਖੋ ਸ਼ੁਰੂ ਕੀਤੀ ਹੋਲੀ- ਹੋਲੀ ਤਾਂਹੀ ਹੁਣ ਪੰਜਾਬੀ ਜਿਹਦੇ ਸੀ ਉਰਦੂ ਭਾਸ਼ਾ ਚ ਅਸੀਂ ਕਾਰਜ ਕਰਦੇ ਹਾਂ, ਅਸੀਂ ਉਹ ਹੌਲੀ- ਹੌਲੀ ਸਿੱਖੀ ਐ ਨਾ। ਪਹਿਲੇ ਸਾਨੂੰ ਕਿਹੜਾ ਆਂਦੇ ਸੀ ਸੰਦੇ। ਦੇੇਖ ਕੀ ਅਸੀਂ ਕਹਿੰਦੇ, ਇਹਦੇ ਅ ਅੱਖਰ ਹੀ ਬੜੇ ਅਜੀਬ ਨੇ। ਇਹਨੂੰ ਹੌਲੀ- ਹੌਲੀ ਸਿੱਖੇ ਤੇ ਆ ਗਈ। ਉਹੀ ਲੇਕਿਨ ਤੁਸੀਂ ਐਸੀ ਹੁਣ ਰੀਲ ਕਰਨੀ ਐ ਨਾ, ਥੋੜੇ- ਥੋੜੇ ਜਿਹੜੇ ਅਕਸਰ ਹੈਗੇ ਨੇ, ਉਹ ਹਿੰਦੀ ਨਾਲ ਵੀ ਮਿਲਦੇ ਨੇ। ਬਿਲਕੁਲ- ਬਿਲਕੁਲ, ਪੰਜਾਬੀ, ਹਿੰਦੀ ਦੇ ਲਗਭਗ ਛੇ ਸੱਤ ਅੱਖਰ ਨੇ ਜਿਹੜੇ, ਬਿਲਕੁਲ ਇੱਕੋ ਜਿਹੇ ਹੈਗੇ ਨੇ।
ਹਾਂ। ਉਹੀ ਪੰਜਾਬੀ ਚ ਗੁਟਕਾ ਲੈ ਕੇ, ਉਹਦੇ ਚ ਆਪਣਾ ਪਾਠ ਕਰੇ ਨਾ ਬੰਦਾ, ਤੇ ਫਿਰ ਉਹੀ ਏ ਦੀਰੇ-ਦੀਰੇ ਉਹ ਬਣ ਜਾਂਦਾ ਐ, ਉਹਦਾ ਹਿਸਾਬ ਕਿਤਾਬ।
ਹਾਂ, ਬਾਕੀ ਅਸੀਂ ਵੀ ਅਸੀਂ ਘਰ ਸਿਖਾਂਦੇ, ਜਿਵੇਂ ਅਹ ਬੱਚਿਆਂ ਨੂੰ ਗੁਰਮੁਖ ਨਾਲ ਜੁੜਨ ਦਾ ਸੀ। ਜਿਸ ਤਰ੍ਹਾਂ ਕਰਾਂਦੇ ਰਹਿੰਦੇ ਆ ਨਾ, ਸਕੂਲਾਂ ਵਿੱਚ ਵੀ ਜਾ ਕੇ ਜਿਵੇਂ ਉਹ ਮੌਕਾ ਮਿਲਦਾ, ਤੇ ਜਾਂ ਕੈਂਪ ਲਗਾ ਕੇ।
ਹਾਂਜੀ।
ਜ਼ਰੂਰੀ ਆ ਨਾ ਬੜਾ, ਆਹ ਵੀ ਬੱਚਿਆਂ
ਹੂ, ਉਹਨੂੰ ਮੇਰੀ ਵੀ ਗੁੜੀਆ ਜਿਹੜੀ ਆ ਵੱਡੀ ਵਾਲੀ ਉਹ ਯੂਟਿਊਬ ਦਾ ਅੱਜ ਕੱਲ੍ਹ ਸ਼ੋਕ ਬੱਚਿਆਂ ਨੂੰ ਤੇ ਮੈਂ ਉਹਨੂੰ ਦਿਖਾਈ ਮੈਂ ਕਿਹਾ ਛੋਟੇ ਸਾਹਿਬਜ਼ਾਦਿਆਂ ਦੀ ਫਿਲਮ ਦਿਖਾਈ, ਮੈਂ ਕਿਹਾ ਇਹ ਦੇਖ ਚਾਰ ਸਾਹਿਬਜ਼ਾਦੇ, ਕਿਵੇਂ ਕੀ ਹੋਇਆ ਸੀ ਇਤਿਹਾਸ ਦੇਖੋ।
ਤੇ ਉਹਨਾਂ ਨਾਲ ਉਹਨਾਂ ਨੂੰ ਪਤਾ ਲੱਗਦਾ ਸਾਰੀ ਚੀਜ਼ਾਂ ਬਈ ਕੀ ਹੁੰਦਾ ਫੇਰ ਅਸੀਂ ਜਦੋਂ ਸਰਹਿੰਦ ਗਏ, ਉਹਨੇ ਫਿਰ ਆਪੇ ਹੀ ਕਿਆ ਪਾਪਾ ਏ ਤੇ ਉਹੀ ਗੁਰਦੁਆਰਾ ਐ। ਇੱਥੇ ਉਹ ਗਲਾਸ ਦਿਖਾਏ ਜਿਹੜੇ ਹਾਂਜੀ, ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਂਦੇ ਸੀ। ਬਿਲਕੁਲ ਇਹ ਸਾਡੇ ਹੀ ਫਰਜ਼ ਨੇ, ਤੁਸੀਂ ਜੋੜੋਗੇ ਬੱਚਿਆਂ ਨੂੰ ਨਾਲ ਜੁੜਨਗੇ ਨਹੀਂ ਜੋੜੋਗੇ ਤੇ ਫਿਰ ਸਾਡੇ ਵਿੱਚ ਤੋਂ ਬੱਚੇ ਜਿਹੜੇ ਨਾ ਉਹ ਦੂਰ ਹੋ ਜਾਂਦੇ ਨੇ, ਤੇ ਉਹ ਦੂਰ ਹੋ ਜਾਣਗੇ ਸਾਡਾ ਹੀ ਅੱਗੇ ਨੁਕਸਾਨ ਨਹੀਂ ਸਾਡੀ ਜਿਹੜੇ ਪਨੀਰੀ ਸਾਡਾ ਇਤਿਹਾਸ ਸਾਡਾ ਕਲਚਰ ਤੇ ਕਿਤੇ ਨਾ ਕਿਤੇ ਸਾਡੇ ਧਰਮ ਨੂੰ ਵੀ ਖ਼ਤਰਾ ਹੋ ਜਾਂਦਾ। ਜਾ ਕੇ ਤੇ ਕਿਉਂਕਿ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਅਸੀਂ। ਕਿਵੇਂ ਸ਼ਹੀਦੀਆਂ ਪਾ ਕੇ ਆਪਣਾ ਧਰਮ ਬਚਾਇਆ। ਜ਼ਰੂਰੀ ਹੈ, ਬੱਚਿਆਂ ਨੂੰ ਜੋੜਨਾ ਅੱਜ ਕੱਲ੍ਹ। ਅਛ ਬੜਾ ਵਧੀਆ ਪ੍ਰ ਕਰਦੇ ਪੇ ਓ।
ਉਹ ਮੈਂ ਤਾਂ ਜੋ ਹੋ ਪਾਉਂਦਾ, ਮੈਂ ਉਹੀ ਕਰਨਾ ਫੇਿਰ ਜਿੰਨਾ ਹੋ ਸਕਦਾ ਹੈ।
ਹੁਣ ਕਈ ਜਗ੍ਹਾ ਦੱ ਜਿਵੇਂ ਅ, ਮੇਰੇ ਕਈ ਜਾਾਨਗ ਰਿਸ਼ਤੇਦਾਰ ਵੀ ਹੈਗੇ ਨੇ ਰਵਾੜੀ ਜ ਅ। ਵਿੱਚ ਉੱਧਰ ਵੀ ਉਹਨਾਂ ਦੀ ਪੰਜਾਬੀ ਦਾ ਜਿਹੜਾ ਨਾ ਪ੍ਰਚਾਰ ਬੜਾ ਘੱਟ ਏ। ਤੇ ਅਸੀਂ ਉੱਧਰ ਵੀ ਅਹ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਗੱਲਬਾਤ ਕਰਕੇ ਕੀ ਅਸੀਂ ਕਿੱਥੇ। ਗੁਰਦੁਆਰਾ ਸਾਹਿਬਾਂ ਵਿੱਚ ਗੱਲਬਾਤ ਕਰੀਏ ਤੇ ਪੰਜਾਬੀ ਦੇ ਜੇ ਹੋ ਸਕੇ ਕੈਂਪ ਲਗਾਏ ਜਾਣ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਵੇ। ਅਸੀਂ ਪੰਜਾਬੀ ਬੋਲੀਏ।
ਹਾਂਜੀ।
ਤੇ ਬਸ, ਉਹੀ ਘਰ ਤੇ ਕਿ ਮੈਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲਾਂ ਕਰਨੀ ਚਾਹੀਦੀ ਏ, ਲੋਕੀ ਘਰ ਵਿਚ ਵੀ ਹੁਣ ਹਿੰਦੀ ਚ ਗੱਲਾਂ ਕਰਨ ਲੱਗ ਸਹੀ ਏ, ਬਿਲਕੁਲ।
ਕਿਉਂਕਿ ਬੱਚੇ ਕੀ ਬਾਹਰ ਖੇਡਣ ਜਾਂਦੇ ਨਹੀਂ, ਹੁਣ ਬਾਹਰ ਹਰ ਕਲਾਸ ਦੇ ਬੰਦਾ, ਬੱਚੇ ਆਂਦੇ ਨੇ ਤੇ ਉਹ ਬੱਚੇ ਫੇਰ ਉਹੀ ਉਹਨਾਂ ਦੀ ਲੈਂਗੁਏਜ ਸਿੱਖਦੇ ਨੇ, ਲੇਕਿਨ ਇਹ ਐ ਕਿ ਆਪਣੀ ਵੀ ਦੱਸੋ ਨਾ ਉਹਨਾਂ ਨੂੰ ਪੰਜਾਬੀ ਚ ਗੱਲਾਂ ਕਰੋਂ ਜਾ ਕੇ ਬਾਹਰ।
ਤੇ ਜ਼ਰੂਰੀ ਹੈ ਅਸੀਂ ਘਰ ਹੀ ਪੰਜਾਬੀ ਬੋਲੀਏ ਜੇ ਉਹੀ ਨਾ। ਕਹਿੰਦੇ, ਪੰਜਾਬੀ ਭਾਸ਼ਾ ਵਾ ਜਿਨੀਆ ਮਰਜੀ ਜੇ ਸਿੱਖ ਲੋ ਲੇਕਿਨ ਆਪਣੀ ਮਾਂ ਬੋਲੀ ਨੂੰ ਕਦੇ ਛੱਡਿਓ ਨਾ। ਅਸੀਂ ਸਮ ਅਸੀਂ ਗਵਾਰ ਹੈਗੇ ਹਾਂ, ਅਸੀਂ ਮਾਂ ਪਿਓ ਨਾਲ ਬੱਚਿਆਂ ਨਾਲ ਗੱਲ ਕਰਨੇ ਹਾਂ ਪੰਜਾਬੀ ਚ। ਕਿ ਸਮਝਦੇ ਕਿ ਅਸੀਂ ਕਿੱਥੇ ਗਵਾਰ ਆ, ਜਿਹੜੀ ਪੰਜਾਬੀ ਬੋਲਦੇਾਂ ਦੇਸੀ ਬੰਦੇ ਆਾਂ। ਸਾਡੇ ਚ ਇਹ ਕਮੀ ਹੋ ਗਈ ਹੈ, ਅਸੀਂ ਪਾਸਤੇ ਦੇਸੀ ਮੰਨ ਲਿਆ ਜਦੇ ਕਿ ਸਾਡੀ ਜੇ ਬੜੀ। ਸਾਡੇ ਪੰਜ ਹਜ਼ਾਰ ਸਾਲ ਪੁਰਾਣੀ ਹੈ, ਸਾਡੇ ਪੰਜਾਬੀ ਬੋਲੀਏ ਲੇਕਿਨ ਅਸੀਂ ਇਸ ਪ੍ਰਕਾਰਜ ਕਰਨਾ ਛੱਡ ਦਿੱਤਾ ਵ। ਇਹ ਸਾਡੀਆਂ ਕੁਛ ਕਮੀਆਂ ਨੇ ਖੈਰ ਹੁਣ ਤੁਹਾਡੇ ਵਰਗੇ ਲੱਗੇ ਜਾਣਗੇ ਤੇ ਸ਼ਾਇਦ ਇਹ ਕੰਮ ਬੜਾ
ਨਹੀਂ ਇਹ ਤੇ ਬਿਲਕੁਲ ਧਿਆਨ ਰੱਖਣ ਵਾਲੀ ਗੱਲ ਹੈ ਇਹ ਤੇ ਬੜੀ ਜ਼ਰੂਰੀ ਹੈਗੀ। ਕਰੋ ਫਿਰ ਤੁਸੀਂ ਰੈਸਟ ਹੁਨ ਮੈਂ ਵੀ ਨਾਸ਼ਤਾ ਕਰਨੇ ਆ ਤਿਆਰੀ ਹ।
ਫ ਹਾਂ ਸਾਨੂੰ ਵੀ ਤੁਸੀਂ ਜਲਦੀ ਬਲਾਣਾ ਨਾਸ਼ਤੇ ਤੇ ਠੀਕੇ ਨਾ ਬਿਲਕੁਲ ਬਿਲਕੁਲ, ਤੁਸੀਂ ਆਣਾ ਮੈਂ ਤੇ ਕਹਿ ਰਿਹਾ ਸੰਡੇ ਨੂੰ ਬਣਾ ਲੈਣਾ ਪ੍ਰੋਗਰਾਮ। ਕਰ ਠੀਕ ਹੈ ਜੀ ਚੰਗਾ, ਜੀ ਰੱਬ ਰੱਖਾ ਚਲੋ ਜੀ ਚੰਗਾ ਜੀ ਵਾਹਿ ਜੂ ਖਾਲਸਾ ਵਾੁਰ। ਸਭ ਕੁਛ।